ਹੈਲੋ।
ਹੈਲੋ।
ਹਾਂਜੀ ਸਸ਼ੀ ਕਾਲ ਜੀ।
ਸਾਸਰੀ ਕਾਲ ਜੀ ਹੋਰ ਸੁਣਾਓ ਘਰ ਪਰਵਾਾਰ ਸਭ ਵਧੀਆ।
ਹਾਂਜੀ ਹਾਂਜੀ ਤੁਸੀਂ ਸੁਣਾਓ ਤੁਸੀਂ ਠੀਕ ਓ, ਘਰੇ ਠੀਕ ਨੇ ਸਾਰੇ।
ਹਾਂਜੀ ਜੀ ਸਭ ਵਧੀਆ।
ਹਾਂਜੀ ਹਾਂਜੀ ਹੋਰ।
ਬਸ ਮੈਂ ਤਾਡੇ ਕੋ ਗੱਲ ਪੁੱਛਣੀ ਸੀ ਅੱਜ ਇੱਕ।
ਹਾਂਜੀ ਹਾਂਜੀ।
ਵਈ ਅੱਜ ਕੱਲ੍ਹ ਜਿੰਨੇ ਖਰਚੇ ਹੋ ਰਹੇ ਨੇ, ਤੁਸੀਂ ਮਤਲਬ ਪੈਸੇ ਸੇਵ ਕਿਵੇਂ ਕਰਦੇ ਹੋ ਤੁਈ ਮਤ ਤੋ ਸਪੈਂਡ ਕਿਵੇਂ ਕਰਦੇ ਹੋ ਤੇ ਦੱਸ ਸਕਦੇ ਓ ਮੈਨੂੰ।
ਬਸ ਜੀ ਅੱਜ ਕੱਲ੍ਹ ਤੇ ਤੁਸੀਂ ਦੇਖ ਈ ਰਏ ਓ ਮਹਿਗਾਈ ਕਿੰਨੀ ਹੈਗੀ ਐ ਤੇ ਸੇਵਿੰਗ ਫੇਰ ਮਤਬ ਬੋਹਤ ਘੱਟ ਈ ਹੋ ਪਾਂਦੀ ਐ ਜੀ। ਤੁਆਡੇ ਸਾਮਣੇ ਈ ਐ ਬਸ ਸੇਵਿੰਗ ਆ ਹੋ ਪਾਂਦੀ ਏ ਜੀ, ਜਿਵੇਂ ਡਾਕ ਘਰ 'ਚ ਆਪਾ ਪੋਸ ਟੋਫੇ 'ਚ ਪੈਸੇ ਜਿਵੇਂ ਖੋਲ੍ਹਿਆ, ਖਾਤਾ ਜਾਂ ਖੋਲ ਲਿਆ ਮੀਨੇ ਪੰਜ ਸੌ ਰੁਪਿਆ ਮੀਨਾ ਪਾਈ ਦਾ ਹੁੰਦਾ ਜੀ ਦੇਖੋ ਜੀ ਪੰਜ ਸਾਲਾਂ ਤਕਾ ਜਮਾ ਕਰਦੇ ਆਂ। ਫਿਰ ਓ, ਸਾਨੂੰ ਪੰਜ ਸਾਲਾਂ ਬਾਅਦ, ਸਾਨੂੰ ਇੰਟਰਸਟ ਲਾ ਕੇ ਅਗਲੇ, ਵੈਸੇ ਤੀਹ ਹਜ਼ਾਰ ਸਾਡਾ ਡਿਪੋਜ਼ਿਟ ਹੁੰਦਾ ਐ। ਤੇ ਅਗਲੇ ਸਾਨੂੰ ਵਾਪਸੀ ਚ ਪੈਂਤੀ ਹਜ਼ਾਰ ਦਿੰਦੇ ਨੇ ਜੀ। ਪੰਜ ਹਜ਼ਾਰ ਰੁਪਏ, ਵਿਚ ਇੰਟਰਸਟ ਦਿੰਦੇ ਨੇ ਜੀ।
ਹਾਂਜੀ।
ਹਾਂਜੀ, ਹੋਰ ਵੈਸੇ ਤਾਂ ਜ਼ਿਆਦਾਤਰ ਤੁਹਾਨੂੰ ਪਤਾ ਐ, ਘਰ ਦੀ ਲੇਡੀਜ਼ ਐਵੇਂ ਈਂ ਜੋੜ ਪਾਂਦੀਆਂ ਐ, ਥੋੜਾ-ਥੋੜਾ ਸੇਵਿੰਗ ਚ ਜੁੜਦਾ ਐ ਜੀ। ਤਾਨੂੰ ਪਤਾ ਈ ਐ, ਕੋਈ ਇਨਕਮ ਸੋਰਸ ਤੇ ਇੰਨੇ ਹੁੰਦੇ ਨੀ ਹਾਊਸ ਵਈਫ ਦੇ ਵਿੱਚ।
ਸਹੀ ਗੱਲ ਏ, ਦੇਖੋ ਜੀ ਅੱਜ-ਕੱਲ ਮੰਗਾਈ ਜਿਸ ਹਿਸਾਬ ਦੀ ਵਧਦੀ ਹੋਈ ਐ, ਤੁਸੀਂ ਕੋਈ ਪ੍ਰੋਡਕਟ ਲੈਲੋ ਭਾਵੇਂ। ਘਰ ਦਾ ਰਾਸ਼ਨ ਲੈ ਲੋ, ਜਾਂ ਫੇਿਰ ਕੋਈ ਵੀ ਚੀਜ਼ ਲੈ ਲੋ, ਦੇਖੋ ਮੰ। ਗਾਈ ਹਰ ਚੀਜ਼ ਵਿਚ ਵੱਦਧੀ ਹੋਈ ਐ, ਛੋਟੀ ਤੋਂ ਛੋਟੀ ਚੀਜ਼ ਕਿਤੇ ਵੱਡੀ, ਤੋਂ ਵੱਡੀ।
ਬਿਲਕੁਲ ਜੀ ਬਿਲਕੁਲ।
ਤੁਸੀਂ ਦੇਖ ਸਕਦੇ ਹੋ ਅੱਜ-ਕੱਲ੍ਹ ਵੀ-ਪੱਚੀ ਹਜ਼ਾਰ ਤਾਂ ਮਹੀਨੇ ਦਾ ਘਰ ਦਾ ਖਰਚਾ ਈ ਨਿਕਲ ਜਾਂਦਾ ਐ।
ਹਾਂਜੀ-ਹਾਂਜੀ।
ਹਾਂ, ਬਿਜਲੀ ਦਾ ਬਿੱਲ, ਰਾਸ਼ਨ ਹੋਰ ਵੀ ਸਕੂਲ ਦੀ ਬੱਚਿਆਂ ਦੀ ਫ਼ੀਸ।
ਬਿਲਕੁਲ ਜੀ ਬਿਲਕੁਲ।
ਹਾਂ ਬਸ ਫੇਰ ਸੇਵਿੰਗ ਕਰਨੀ ਦੇਖੋ ਔਖੀ ਹੋ ਜਾਂਦੀ ਐ, ਦੇਖੋ ਜੋ ਮਤਲਬ ਕਿ। ਜਿਹੜੇ ਮਤਲਬ ਦਿਹਾੜੀਦਾਰ ਲੋਗ ਨੇ।
ਹਾਂਜੀ - ਹਾਂਜੀ।
ਹਾਂ, ਓਨਾਂ ਨੂੰ ਜਦੋਂ ਮਹੀਨੇ ਬਾਅਦ ਪੈਸੇ ਮਿਲਦੇ ਨੇ। ਤੇ ਜਿਵੇਂ ਤੀਹ-ਤੀਹ ਤੋਂ ਪੈਂ। ਤੀ ਹਜਾਰ ਦੀ ਅਗਰ ਉਹ ਕਰਦੇ ਨੇ ਨੌਕਰੀ, ਜਾਂ ਜੋਬ ਵਗੈਰਾ ਕਰਦੇ ਨੇ, ਤੇ ਉਹਨਾਂ ਵਾਸਤੇ ਦੇਖੋ। ਫੇਰ ਲਾਸਟ ਚ ਤਿੰਨ ਤੋਂ ਚਾਰ ਹਜ਼ਾਰ ਜਦੋਂ ਸੇਵਿੰਗ ਦਾ ਬਚਦਾ ਉਹ ਬਚਾ ਲੈਂਦੇ ਨੇ ਉਹ।
ਹਾਂਜੀ-ਹਾਂਜੀ, ਬਿਲਕੁਲ ਜੀ, ਹੁਣ ਤੁਸੀਂ ਆਹੀ ਲਾ ਲੋ ਨ ਦੇ। ਦੇਖੋ ਜੀ, ਆਪਾਂ ਜਿਵੇਂ ਲਾ ਲਓ ਕਿ, ਵੀਹ ਹਜ਼ਾਰ ਤਾਂ ਆਪਣੀ ਸੈਲਰੀ ਹੋਏ, ਠੀਕ ਆ ਜੀ ਪੰਜਾਹ ਪਰਸੈਂਟ ਸਾਡਾ ਘਰ ਦੇ ਕਿਰਾਇਆ-ਕਰੂਏ ਚ ਖਰਚ ਨਿਕਲ ਜਾਂਦਾ ਐ, ਤੀਹ ਪਰਸੈਂਟ ਅਸੀਂ ਫਜ਼ੂਲ ਦੇ ਖਰਚ। ਚੀਆਂ ਲਾ ਦਿੰਨੇ, ਘੁੰਮਣਾ ਚੱਲ ਗਏ, ਸ਼ੋਪਿੰਗ ਕਰ ਲਈ, ਖਾਣਾ ਪੀਣਾ ਕਰ ਲਿਆ ਜੀ। ਆ ਫਜ਼ੂਲ ਖਰਚੇ ਕਰਦੇ ਆ। ਆਹ ਆਪਾਂ ਬਚਾ ਕੇ ਆਪਾਂ ਸੇਵ ਕਰ ਸਕਦੇ ਆਂ ਜੀ ਜਿਹਦੇ ਚ ਆਪਾਂ ਫਜੂਲ ਖਰਚੀ ਨਾ ਕਰੀਏ। ਠੀਕ ਆ ਜੀ। ਉਹ ਵੀਹ ਪਰਸੈਂਟ ਰਹਿ ਗਿਆ ਆਪਾਂ ਜਿਵੇਂ ਲਾ ਲੈਂਨੇ ਐਮਰਜੈਂਸੀ ਲਾਈਫ ਇੰਸ਼ੋਰੈਂਸ। ਵਗੈਰਾ, ਹੈਲਥ ਇੰਸ਼ੋਰੈਂਸ ਵਗੈਰਾ। ਕਰਾ ਲਈ ਦੀ ਹੁੰਦੀ ਐ ਜੀ, ਉਹਦੇ 'ਚ ਥੋੜ੍ਹਾ ਬਹੁਤ ਸੇਵਿੰਗ ਚੱਲ ਜਾਂਦਾ ਐ ਜੀ ਸਾਡਾ।
ਹਾਂਜੀ ਸਹੀ ਗੱਲ ਐ, ਦੇਖੋ ਜਿੰਨਾ ਮਤਲਬ ਕਿ ਬੱਚਤ ਕਰਕੇ ਚੱਲੋਗੇ। ਮਾੜੇ-ਚੰਗੇਗਾ ਟਾਈਮ ਤੋਂ ਦੇਖੋ ਸਭ, ਸਭ, ਸਭ ਦੇ ਕੋਲ ਆਂਦਾ ਐ।
ਹਾਂਜੀ-ਹਾਂਜੀ।
ਫੇਰ ਯੂਜ ਹੋ ਜਾਂਦੇ ਨੇ ਉਹ ਪੈਸੇ।
ਬਿਲਕੁਲ ਜੀ।
ਕਿ ਆਪਾਂ ਅਗਰ ਪਹਿਲੇ ਈ ਦੇਖੋ। ਜਿਵੇਂ ਪੈਸੇ ਆ ਗਏ ਆਪਾਂ, ਪੈਸਿਆਂ ਨੂੰ ਵੇਖ ਕੇ ਉਂ ਨੀਂ ਹੋਣਾ ਚਾਹੀਦਾ। ਪੈਸੇ ਆ ਗਏ ਨੇ ਹੁਣ ਆਪਾਂ ਜੋ ਵੀ ਲੈ ਸਕਦੇ ਆਂ ਫਿਰ ਲੋਕੀ ਓ ਲੈ-ਲੈਂਦੇ ਨੇ ਈਐਮ ਆਈ ਤੇ ਕੋਈ ਨਾ ਕੋਈ ਚੀਜ਼ ਤੇ ਬਾਅਦ ਵਿਚ ਜਦੋਂ ਕਿਸਤਾਂ। ਦੀ ਵਾਰੀ ਆਂਦੀ ਐ, ਉਦੋਂ ਦੇਣ ਨੂੰ ਤੰਗ ਹੁੰਦੇ ਨੇ ਫਿਰ ਲੋਕਾਂ ਕੋਲ ਉਧਾਰ ਵਗੈਰਾ ਮੰਗਦੇ ਨੇ। ਫਿਰ ਉਹ ਉਧਾਰ ਵਗੈਰਾ ਚੁਕਾਉਣਾ ਵੀ ਦੇਖੋ ਕਿੰਨਾ ਔਖਾ ਹੋ ਜਾਂਦਾ ਬੰਦੇ ਵਾਸਤੇ
ਦੇਖੋ ਵਿਆਜਾਂ ਵੀ ਤੇ ਲੱਗ ਜਾਂਦੀਆਂ ਨਾ ਅੱਜ ਕੱਲ ਦੇਖ ਲੋ ਲੋਕ ਦਸ ਦਸ ਪਰਸੈਂਟਜ ਵਿਆਜ ਤੇ ਪੈਸੇ ਦੇ ਰਹੇ ਨੇ। ਉਹ ਅਗਲੇ ਆਪਣਾ ਕਮਾਈ ਦਾ ਸੋਰਸ ਉਹਨਾਂ ਨੇ ਬਣਾਇਆ ਜ਼ਰੀਆ ਉਹਨਾਂ ਦੇ ਕਮਾਈ ਦਾ ਜੀ ਪਰ ਇੱਕ ਆਮ ਆਦਮੀ ਵਾਸਤੇ ਦੇਖੋ ਕਿੰਨਾ ਨੁਕਸਾਨ ਆ ਜੇ ਉਹ ਕੀ ਜੋੜੇਗਾ ਤੇ ਕੀ ਖਾਊਗਾ ਜੀ।
ਉਹੀ ਤਾਂ ਗੱਲ ਜਿਹੜਾ ਮਤਲਬ ਕਿ ਥੋੜਾ ਬਹੁਤ ਕਮਾ ਲੈਂਦਾ ਵਧੀਆ ਮਤਲਬ ਘਰ ਚਲਾਉ ਜਿੰਨਾ ਉਹਨੂੰ ਫਜੂਲ ਖ਼ਰਚਾ ਤਾਂ ਕਰਨਾ ਹੀ ਨਹੀਂ ਚਾਹੀਦਾ ਅਗਰ ਉੱਪਰ ਦੇ ਹਾਂ। ਤੁਸੀਂ ਤੁਹਾਡੇ ਕੋਲ ਬਚ ਗਏ ਨੇ ਪੈਸੇ ਉਹ ਸੇਵ ਕਰਕੇ ਰੱਖ ਲਓ ਅਗਰ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਘਰ ਕੋਈ ਚੀਜ਼ ਦੀ ਫਰਿਜ ਦੀ ਟੀਵੀ ਦੀ ਤਾਂ ਬੰਦਾ ਜਾ ਕੇ ਲੈ ਕੇ ਆ ਜਾਂਦਾ ਹੈ ਪੈਸੇ ਇਕੱਠੇ ਕਿਉਂਕਿ ਦੇਖੋ ਅੱਜ ਕੱਲ ਕੈਸ਼ ਦੀ ਚੀਜ਼ ਨਾ ਸਭ ਸਭ ਤੋਂ ਵਧੀਆ ਰਹਿੰਦੀ ਏ ਮਾਈ ਜ਼ਿਆਦਾ ਵੀ ਜਾਂਦੀ ਹੈ ਇੰਟਰਸਟ ਜਿਆਦਾ ਲੱਗ ਜਾਂਦਾ ਹੈ ਵਿਆਜ ਵੀ ਚਲੀ ਜਾਂਦੀ ਹੈ ਕਈ ਵਾਰ
ਹਾਂਜੀ-ਹਾਂਜੀ ਛੇ
ਉਹੀ ਤਾਂ ਗੱਲ ਹੋ ਗਈ ਨਾ ਫਿਰ ਅਗਰ ਆਪਾਂ ਸੇਵ ਕਰਕੇ ਸ਼ੁਰੂ ਤੋਂ ਚੱਲਾਂਗੇ।
ਬਿਲਕੁਲ ਜੀ ਪਰ ਦੇਖੋ ਜੀ ਅੱਜ ਕੱਲ ਤੁਸੀਂ ਦੇਖ ਕੀ ਸਕਦੇ ਹੋ ਜਿਸ ਹਿਸਾਬ ਨਾਲ ਮਹਿੰਗਾਈ ਹੁੰਦੀ ਜਾ ਰਹੀ ਹੈ ਤੇ ਸੇਵਿੰਗਸ ਤਾਂ ਬਸ ਇਹੀ ਰਹਿ ਗਿਆ ਜੀ ਬਹੁਤ ਘੱਟ ਉਹ ਪਾਉਂਦਾ ਸੇਵਿੰਗਸ ਸਾਨੂੰ ਦੇਖਦੇ ਪਿਓ ਜਿਵੇਂ ਜੀ ਐਸ ਟੀ ਲੱਗੀ ਹਰ ਇੱਕ ਚੀਜ਼ ਤੇ ਜੀ ਐਸ ਟੀ ਖਾਣ ਪੀਣ ਦੇ ਮਤਲਬ ਸਮਾਨ ਤੇ ਵੀ ਜੀ ਐਸ ਟੀ ਹੈ ਸਬਜ਼ੀਆਂ ਤੇ ਜੀ ਐਸ ਟੀ ਦੱਸੋ ਕੀ ਬੰਦਾ ਸੇਵ ਕਰੇਗਾ ਜੀ ਇਸ ਕਰਕੇ ਖਾਣਾ ਵੀ ਤਾਂ ਬਹੁਤ ਜ਼ਰੂਰੀ ਹੈ ਨਾ ਅਗਲਾ ਬਚਾਏਗਾ ਤੇ ਖਾਏਗਾ ਕੀ। ਤੁਸੀਂ ਸਕੂਲ ਦੀ ਸਕੂਲ ਦੀ ਫੀਸਾਂ ਹੀ ਦੇਖਦੇ ਹੋ ਸਕੂਲ ਦੀ ਫੀਸਾਂ ਕਿੰਨੀਆਂ ਹੋਈਆਂ ਪਈਆਂ। ਤਿੰਨ-ਤਿੰਨ ਹਜ਼ਾਰ ਢਾਈ-ਢਾਈ ਹਜ਼ਾਰ ਸਕੂਲ ਦੀ ਫੀਸਾਂ ਨਿਆਣਿਆਂ ਦੀ ਹੈਗੀਆਂ ਜੀ
ਸਹੀ ਗੱਲ ਹੈ ਅੱਜ ਕੱਲ ਤਾਂ ਦੇਖੋ ਪੜ੍ਹਾਈ ਜਿੰਨੀ ਮਹਿੰਗੀ ਹੋ ਰਹੀ ਹੈ ਨਾ ਇੰਨਾ ਸਕੋਪ ਨਹੀਂ ਹੁੰਦਾ ਪੜ੍ਹਾਈ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਮਤਲਬ ਬਿਲਕੁਲ ਪੜਿਆ ਹੋਇਆ ਨਾ ਜਿਹਦੇ ਕੋਲ ਮਾਸਟਰ ਡਿਗਰੀ ਵੀ ਹੈਗੀ ਉਹ ਵੀ ਕਈ ਨਾ ਕਈ ਅਨਇੰਪਲੋਇਡ ਘੁੰਮ ਰਿਹਾ ਸ਼ਹਿਰ ਵਿੱਚ ਮਤਲਬ ਉਨੂੰ ਵੀ ਜੋਬ ਨੀ ਮਿਲਦੀ।
ਬਿਲਕੁਲ
ਅੱਜ ਕੱਲ ਹਾਂ ਅੱਜ ਕੱਲ ਦੇਖੋ ਸਕਿੱਲ ਦੇ ਉੱਪਰ ਕੰਮ ਹੈਗਾ ਜਿਹਦੇ ਕੋਲ ਕੋਈ ਸਕਿੱਲ ਹੈਗਾ ਟੈਲੈਂਟ ਹੈਗਾ ਆਪਣੇ ਚ ਉਹ ਬੰਦਾ ਵਧੀਆ ਅਰਨਿੰਗ ਕਰ ਸਕਦਾ ਹੈ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਜਿਵੇਂ ਅਰਨਿੰਗ ਲੋਕੀ ਕਰ ਲੈਂਦੇ ਨੇ ਨਾ ਵੀਡੀਓ ਵਗੈਰਾ ਪਾ ਕੇ ਕੰਟੈਂਟ ਕ੍ਰੀਏਟਰ
ਬਲੋਗਰ ਵਗੈਰਾ ਜੋ ਹੈਗੇ ਨੇ ਇਨਫਲੂਐਂਸਰ ਹੋ ਗਏ ਬਲੋਗਰ ਹੋ ਗਏ ਹਾਂਜੀ ਹਾਂਜੀ
ਹਾਂ ਉਹ ਦੇਖੋ ਮਤਲਬ ਆਪਣੀ ਸਕਿੱਲ ਦੇ ਉੱਪਰ ਟੈਲੈਂਟ ਇੱਕ ਟੈਲੈਂਟ ਹੈਗਾ ਉਹਨਾਂ ਵਿੱਚ ਵੀ ਕਿ ਆਪਾਂ ਕਰ ਸਕਦੇ ਹਾਂ ਜਿਹਦੇ ਤੋਂ ਅਰਨਿੰਗ ਵਧੀਆ ਕਰ ਲੈਂਦੇ ਨੇ ਤੇ ਆਈਓ ਅਗਰ ਉਹ ਪੜ੍ਹਨ ਲਿਖਣ ਚ ਚਲਾ ਗਨ ਉਹਨਾਂ ਨੂੰ ਨਹੀਂ ਸਮਝ ਆਉਂਦੀ ਪੜ੍ਹਾਈ ਕਿਉਂਕਿ ਦੇਖੋ ਹਰ ਬੰਦੇ ਦਾ ਦਿਮਾਗ ਅਲੱਗ ਅ
ਹਾਂਜੀ ਹਾਂਜੀ
ਬੱਚਾ ਇੰਟੈਲੀਜੈਂਟ ਹੈਗਾ ਤੁਹਾਡਾ ਤੇ ਇੱਕ ਨਾਲਾਇਕ ਤੇ ਉਹਦੇ ਚ ਆਪਣੀ ਵੱਖਰੀ ਸਕਿੱਲ ਹੋਏਗੀ। ਸਕੀਲ ਚੱਕਰ ਏ ਚ ਉਹ ਪੜ੍ਹਾਈ ਵਾਲੇ ਬੱਚੇ ਤੋਂ ਵੀ ਉੱਪਰ ਚਲਾ ਜਾਂਦਾ ਹੈ ਕਿਉਂਕਿ ਸਕਿੱਲ ਅੱਜ ਕੱਲ ਹਰ ਚੀਜ਼ ਚੱਲ ਜਾਂਦੀ ਏ ਇਹ ਟੈਲੈਂਟ ਹੋਣਾ ਚਾਹੀਦਾ ਬੰਦੇ ਚ ਪੈਸ਼ਨ ਹੋਣਾ ਚਾਹੀਦਾ ਕਿ ਆਪਾਂ ਇਹ ਕਰਨਾ ਇਸ ਚੀਜ਼ ਦਾ ਇੰਨਾ ਪ੍ਰੋਫਿਟ ਮਿਲੇਗਾ ਤੇ ਨੁਕਸਾਨ ਹੋਏਗਾ ਮਗਰ ਇੰਨਾ ਨੁਕਸਾਨ ਨੀ ਹੈਗਾ ਕਿਉਂਕਿ ਰਿਸਕ ਤਾਂ ਦੇਖੋ ਹਰ ਕੋਈ ਬਿਜਨਸ ਵਿੱਚ ਲੈਂਦਾ ਏ ਅਗਰ ਰਿਸਕ ਨਾ ਲਓਗੇ ਫਿਰ ਤਾਂ ਪੈਸੇ ਬੰਨ ਦੇ ਨੀ ਨਾ ਜਿੰਨਾ ਵੱਡਾ ਰਿਸਕ ਲਓਗੇ ਉਨੇ ਜ਼ਿਆਦਾ ਪੈਸੇ ਜਿੰਨਾ ਘੱਟ ਰਿਸਕ ਲੳਗੇ ਉਹਨੇ ਘੱਟ ਪੈਸੇ
ਹਾਂਜੀ ਹਾਂਜੀ ਉਹ ਤੇ ਹੈ ਜੀ।
ਉਹ ਹੀ ਹ
ਪਰ ਦੇਖੋ ਜੀ ਅ ਅੱਜ-ਕੱਲ੍ਹ ਦੀ ਜਿੰਨਾ ਮਰਜ਼ੀ ਤੁਸੀਂ ਕਮਾ ਵੀ ਲਓ ਠੀਕ ਆ ਜੀ ਲਾ ਲਓ ਤੁਸੀਂ ਅੱਸੀ-ਨੱਬੇ ਹਜ਼ਾਰ ਰੁਪਏ ਵੀ ਸੈਲਰੀ ਹੋ ਵੀ ਜਾਂਦੀ ਐ, ਤੁਆਡੇ ਕੋਲ ਉਸ ਹਿਸਾਬ ਨਾਲ ਤੁਹਾਡਾ ਖਰਚਾ ਵੀ ਤਾਂ ਵੱਧਜੂਗਾ ਜੀ ਠੀਕ ਆ ਹੁਣ ਦੇਖੋ ਆਪਾਂ ਕਮਾ ਲਿਆ ਜਿਵੇਂ ਲੱਖ ਰੁਪਏ ਤਨਖਾਹ ਹੈਗੀ ਜੀ ਆਪਣਾ ਠੀਕ ਹੈ ਜੀ ਆਪਾਂ ਥੋੜਾ ਪਿੱਛੇ ਸੇਵ ਕਰ ਕਰਕੇ, ਅੱਜ-ਕੱਲ੍ਹ ਦੇ ਨਿਆਣੇ ਦੇ ਬਾਰੇ ਦੇਖਲੋ ਸੇਵ ਕਰਦੇ ਆ ਠੀਕ ਹੈ ਕੋਈ ਗੁਲਕ ਸੀ ਲਾਈ ਐ। ਕੁਛ ਨਾ ਸਾਈਡ ਪੋਕਟ ਮਨੀ ਸੇਵ ਕਰਕੇ ਅਗਲਾ ਕੀ ਕਰਦਾ ਐ। ਸੇਵਿੰਗ ਦਾ ਕੀ ਉਹਨਾਂ ਨੇ ਕੀ ਕੀਤਾ? ਬਾਈ ਇਨਵੈਸਟ ਕੀਤਾ ਸੇਵਿੰਗ ਦਾ ਜੀ ਪ ਫ ਫੋ ਆਈਫੋਨ ਲੈ ਕੇ ਆ ਗਏ ਆ ਲੈ ਲਿਆ ਮਤਲਬ ਜੋ ਫਜ਼ੂਲ ਦੇ ਵੇਸਟ ਚੀਜ਼ਾਂ ਲੈਣੀਆਂ ਇਹਨਾਂ ਸੇਵਿੰਗ ਆਪਣੇ ਫਿਊਚਰ ਵਾਸਤੇ ਨਈ ਜੋੜਨਾ ਜੀ।
ਆਹ ਫਜ਼ੂਲ ਦੇ ਪੈਸੇ ਬਰਬਾਦ ਕਰਨੇ ਆ ਜੀ।
ਉਹੀਓ ਤਾਂ ਗੱਲ ਹੈ ਹੁਣ ਜਿਹਦੇ ਕੋਲ ਜਿਵੇਂ ਤੁਸੀਂ ਸਹੀ ਕਹਿ ਰਹੇ ਹੋ ਅੱਸੀ-ਨੱ ਨੱਬੇ ਹਜਾਰ ਦੀ ਜਿਹਦੇ ਕੋਲ ਨੌਕਰੀ ਏ ਉਹ ਜ਼ਿਆਦਾ ਪੈਸਾ ਵੇਖ ਕੇ ਇਹ ਹੋ ਜਾਂਦਾ ਕਿ ਬਈ ਹੁਣ ਸਾਡੇ ਕੋਲ ਪੈਸਾ ਆ ਗਿਆ ਤੇ ਵਡੀਆ- ਵਧੀਆ ਫੋਨ ਲੈ ਕੇ ਆਵਾਂਗੇ। ਆਪਣਾ ਘਰ ਵਧੀਆ ਬਣਾਵਾਂਗੇ।
ਹਾਂਜੀ ਹਾਂਜੀ।
ਇਹ ਨੀ ਦੇਖਦਾ ਕਿ ਮਾੜੇ ਚੰਗੇ ਟਾਈਮ ਤੇ ਹੀ ਅਗਰ ਪੈਸਿਆਂ ਦੀ ਅਗਰ ਮੈਨੂੰ ਲੋੜ ਪੈ ਜੇ। ਤੇ ਮੇਰੇ ਕੋਲ ਨਈ ਹੋਣਗੇ ਤੇ ਮੈਂ ਕਿਹਦੇ ਕੋਲ ਮੰਗਾ ਨਾ ਅਗਰ ਮੰਗਾਂਗਾ। ਤੇ ਅਗਰ ਕੋਈ ਨ ਨਈ ਦੇਗਾ ਮੈਨੂੰ ਤੇ ਮੈਂ ਕਿਧਰੋਂ ਅਰੇਂਜ ਕਰਾਂਗਾ।
ਹਾਂਜੀ ਹਾਂਜੀ।
ਓਈ ਏ ਤਾਂ ਗੱਲ ਐ ਫਸ ਜਾਂਦਾ ਫਿਰ ਉਸ ਟਾਈਮ ਤੇ ਅਗਰ ਸੇਵਿੰਗ ਨਾ ਕੀਤੀ ਹੋਏ।
ਬਿਲਕੁਲ ਜੀ। ਹੁਣ ਤੁਸੀਂ ਆਹੀ ਲਾ ਲਓ ਜਿਵੇਂ ਹੁਣ ਨੋਰਮਲ ਸੇ ਮਤਲਬ ਛੋਟੇ ਘਰ ਦੇ ਵੀ ਬੰਦੇ ਹੋਣ ਜੋ ਵੀ ਆਮ ਜਿਵੇਂ ਬੰਦੇ ਹੈਗੇ ਨੇ ਉਹਨਾਂ ਨੂੰ ਲਾ ਲਓ ਤੁਸੀਂ ਜਿਵੇਂ ਛੋਟੇ-ਮੋਟੇ ਵੀਹ ਹਜ਼ਾਰ ਰੁਪਏ ਤਨਖਾਹ ਤੇ ਕੰਮ ਕਰ ਰਹੇ ਨੇ ਉਹ ਅਗਲਾ ਸੇਵਿੰਗ ਕਰਕੇ ਅਗਲੇ ਆਪਣਾ ਕਿਸ਼ ਕਿਸ਼ਤਾਂ ਤੇ ਮਕਾਨ ਲੈ ਲੈਂਦੇ ਨੇ ਜੀ, ਠੀਕ ਆ ਜੀ ਕਿਸ਼ਤਾਂ ਤੇ ਅਗਲੇ ਗੱਡੀਆਂ ਖਰੀਦ ਲੈਂਦੇ ਨੇ ਉਹ ਸੇਵਿੰਗ ਥਰੂ ਹੀ ਜਾ ਰਿਹਾ ਨਾ ਜੀ ਆਪਣੇ ਇੱਕ ਲਾ ਲਓ ਕਿਸਤੇ ਇੱਕ ਸੇਵਿੰਗ ਈ ਹੈ ਆਪਣੀ।
ਆਪਾਂ ਕਿਸ਼ਤਾਂ ਬਣਵਾ ਲੈਂਨੇ ਆ ਗੱਡੀ ਕੱਢ ਲਈ ਕਿਸ਼ਤਾਂ ਬਣਵਾ ਲਈਆਂ ਉਹ ਸੇਵਿੰਗ ਹੀ ਤੇ ਆ ਸਾਡੀ ਸੇਵਿੰਗ ਥਰੂ ਸਾਡੀ ਗੱਡੀ ਆ ਗਈ ਆਪਣੇ ਕੋਲ
ਉਹੀ ਤਾਂ ਗੱਲ ਐ, ਜਿਹੜਾ ਦੇਖੋ ਜਿੰਨਾ ਬੰਦੇ ਦਿਮਾਗ ਹੈਗੇ ਨਾ ਉਹ ਵਧੀਆ ਮਤਲਬ ਕਿ ਥੋੜੇ ਪੈਸੇ ਚ ਵੀ ਘਰ ਚਲਾ ਲੈਂਦੇ ਨੇ ਵਧੀਆ ਤਰੀਕੇ ਨਾਲ, ਪਰ ਪਰ ਜੋ ਮਤਲਬ ਸੈਲਫ ਡਿਪੈਂਡਟ ਨਈ ਹੈਗੇ ਜੋ ਮਤਲਬ ਮਨਟੇਨ ਨੀ ਕਰਕੇ ਚਲਦੇ ਪੈਸਿਆਂ ਨੂੰ ਵੀਹ ਹਜ਼ਾਰਾਂ ਆਣ ਆਏਗਾ। ਤੇ ਕੋਈ ਨਵਾਂ ਫੋਨ ਲੈ ਕੇ ਆ ਜਾਏਗਾ ਕੋਈ ਕੀ ਚੀਜ਼ ਲੈ ਕੇ ਆ ਜਾਏਗਾ।
ਬਿਲਕੁਲ ਜੀ ਬਿਲਕੁਲ ਹੁਣ ਦੇਖੋ ਅੱਜ-ਕੱਲ ਚਲੋ ਸੇਵਿੰਗ ਤਾ ਕਿੰਨੀ ਜ਼ਰੂਰੀ ਐ ਆਹਾ ਕਾਰਨ ਆਹ ਵੀ ਐ ਦੇਖੋ ਜੀ। ਕੱਲ੍ਹ ਨੂੰ ਜਿਵੇਂ ਆਪਾਂ ਇੱਕਦਮ ਅਚਾਨਕ ਜਿਵੇਂ ਰਸਤੇ ਚ ਜਾ ਰਹੇ ਆ ਜੀ। ਚਲਦੇ-ਚਲਦੇ ਨਾ ਹੀ ਇੱਕ ਖੁਦਾ ਨਾ ਖਸਦਾ ਵਾਹਿਗੁਰੂ ਨਾ ਹੀ ਐਵੇਂ ਜਾਂ ਕੁੱਛ ਕਰੇ ਐਕਸੀਡੈਂਟ ਹੋ ਜਾਂਦਾ ਜੀ ਕੁਛ ਦੋ ਪੱਲੇ ਆਪਣੇ ਪੈਸੇ ਪਏ ਹੋਣਗੇ ਆਪਾਂ ਫਟਾਫਟ ਕੱਢ ਕੇ ਲੈ ਜਾਵਾਂਗੇ ਜੀ। ਪੈਸੇ ਲਾ ਸਕਦੇ ਆ, ਇਨਕੇਸ ਜਿਵੇਂ ਹੁਣ ਪਿੱਛੇ ਕਰੋਨਾ ਆ ਗਿਆ ਸੀ ਜੀ, ਠੀਕ ਆ ਹਰ ਘਰਾਂ ਦੀ ਨੌਕਰੀਆਂ ਛੱਡ ਗਈਆਂ ਸੀ, ਘਰ ਬਹਿ ਗਏ ਸੀ ਜੀ। ਖਾਣ -ਖਾਣ ਸਾਰੇ ਲੋਕੀ ਬੈਠੇ ਹੋਏ ਸੀ। ਘਰਾਂ ਚ ਆਪਣੇ ਉਹ ਕੀ ਸੀ, ਆਪਣੀ ਸੇਵਿੰਗ ਦੇ ਥਰੂ ਹੀ ਅਗਲੇ ਖਾ ਰਹੇ ਸੀ ਕੱਢ -ਕੱਢ ਕੇ। ਅਹਾਂ ਹੁੰਦਾ ਸੇਵਿੰਗ ਦਾ ਫਾਇਦਾ ਜੀ, ਜਿਵੇਂ ਆਪਾਂ ਬੱਚਤ ਕਰੀਏ ਆਪਣੇ ਘਰਾਂ ਚ।
ਸਹੀ ਗੱਲ ਓ ਅਗਰ ਉਸ ਟੈਮ ਅਗਰ ਲੋਕੀ ਪਹਿਲੇ ਸੇਵਿੰਗ ਨਾ ਕਰਦੇ ਫੇਰ ਉਹ ਲੋਕਡਾਊਨ ਵਿੱਚ ਕੰਮ ਵਗੈਰਾ ਸਭ ਬੰਦ ਹੋ ਗਏ ਸੀ। ਤੇ ਉਹੀਓ- ਉਹੀਓ ਚਾਲੀ ਦਿਨ ਤਾਂ ਸਭ ਤੋਂ ਪਹਿਲੇ ਓ ਰਿਹਾ ਲੋਕਡਾਊਨ, ਬਿਲਕੁਲ ਹੀ ਨੀ ਕੋਈ ਤੋਂ ਬਾਹਰ ਨਿਕਲਿਆ ਤੇ ਤੋਂ ਬਾਅਦ ਅਗਰ ਸੇਵਿੰਗ ਨਾ ਹੁੰਦੀ ਫਿਰ ਉਹ ਖਾਂਦੇ ਕੀ? ਫਿਰ ਉਹੀਓ ਗੱਲ ਆ ਜਾਂਦੀ ਹੈ ਨਾ ਫੇਰ ਲਾਸਟ ਟੈਂਨਸਨਾਂ ਰਹਿ ਜਾਂਦੀ ਹੈ ਬਈ ਟੈਨਸ਼ਨ ਹੁੰਦੀ ਹੈ ਕਿ ਕਿਵੇਂ ਆਪਣਾ ਘਰ ਦਾ ਗੁਜ਼ਾਰਾ ਕਰੀਏ, ਦੇਖੋ ਪੈਸੇ ਬਿਨਾਂ ਤਾਂ ਅੱਜ- ਕੱਲ੍ਹ ਗਤੀ ਨਹੀਂ ਹੈ।
ਹਾਂਜੀ- ਹਾਂਜੀ ਉਹ ਤੇ ਹੈ ਜੀ ਬਿਲਕੁਲ। ਪਰ ਅੱਜ- ਕੱਲ ਦੇ ਟਾਈਮ ਚ ਸਮਝਦੇ ਨੀ ਨਾ, ਜੋ ਕਮਾਇਆ ਉਹ ਮਤਲਬ ਸਪੈਂਡ ਕਰਕੇ ਰਹਿੰਦੇ ਨੇ ਜੀ, ਵਧ ਖਰਚ ਕਰ ਦਿੰਦੇ ਨੇ ਅੱਜ- ਕੱਲ ਦੇ ਟਾਈਮ ਚ ਆ, ਆ। ਹੁਣ ਤੁਸੀਂ ਆਹੀ ਲਾ ਲੋਓ, ਜਿਵੇਂ ਆਪਾਂ ਸੇਵ ਕਰਾਂਗੇ ਤੇ ਸਾਡੇ ਲਈ ਹੀ ਫਾਇਦੇਮੰਦ ਹੈ ਜੀ। ਜਿਵੇਂ ਕੱਲ ਓ ਕੱਲ ਆਪਣੀ ਨੌਕਰੀ ਛੁੱਟ ਜਾਂਦੀ ਐ ਆਪਣੇ ਨਿਆਣੇ ਦੀ ਫੀਸ ਭਰਨੀ ਹੋਏਗੀ, ਕਿਸੇ ਤੋਂ ਅੱਗੇ ਹੱਥ ਤੇ ਨੀ ਅੱਡਣਾ ਪਏਗਾ ਨਾ ਸਾਨੂੰ। ਕਿ ਤੂੰ ਤਾਂ ਸਾਨੂੰ ਦਸ ਹਜ਼ਾਰ ਦੇਦੇ ਜਾਂ ਦੋ ਹਜ਼ਾਰ ਸਾਨੂੰ ਆਧਾਰ ਦੇਦੇ। ਆਪਣੇ ਪੱਲੇ ਹੋਣਗੇ ਆਪਾਂ ਦੇ ਸਕਦੇ ਹਾਂ ਜੀ ਬੱਚੇ ਦੀ ਫੀਸ ਜਮਾਂ ਕਰਾ ਸਕਦੇ ਆ, ਠੀਕ ਆ ਜੀ। ਕੋਈ ਸਮਾਨ ਘਰ ਦਾ ਰਾਸ਼ਨ ਖਤਮ ਹੋ ਗਿਆ, ਰਾਸ਼ਨ ਲੈ ਕੇ ਆ ਸਕਦੇ ਹ ਆਪਣੇ।
ਸਹੀ ਗੱਲ ਆ, ਮਤਲਬ ਦੇਖੋ ਜੀ ਸ਼ਰਮ ਆਂਦੀ ਐ ਦੇਖੋ ਮੰਗਦੇ ਹੋ ਵੀ, ਅਈਓ ਪਹਿਲੇ ਅਗਰ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ, ਦੇਖੋ ਕੰਮ ਤਾਂ ਪੈਸੇ ਹੀ ਪੈਸੇ ਨੇ ਹੀ ਆਣਾ।
ਬਿਲਕੁਲ ਜੀ ਬਿਲਕੁਲ। ਚਲੋ ਵੀਰ ਜੀ ਮੈਂ ਤੁਹਾਨੂੰ ਫੇਰ ਕਰਦੀ ਹਾਂ ਜੀ ਹਾਂਜੀ। ਸਸਰੀ